ਸਸ ਰੀ ਕਾਲ ਜੀ।
ਸਸ਼ ਰੀ ਕਾਲ ਜੀ, ਸਸ਼ ਰੀ ਕਾਲ ਹੋਰ ਠੀਕ ਹੋ ਤੁਸੀਂ?
ਹਾਂਜੀ ਮੈਂ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਓ।
ਹਾਂਜੀ ਬੋਤ ਵਧੀਆ ਹੋਰ ਕੀ ਕਰ ਰਹੇ ਸੀ।
ਹੋਰ ਬਸ। ਤੁਹਾਨੂੰ ਪਤਾ ਆ ਅੱਜ-ਕੱਲ ਤਾਂ ਹੁਣ ਬੱਚਿਆਂ ਛੋਟੀਆਂ ਨੇ ਤਾਂ ਬੀਜ਼ੀ ਰਹਿੰਦੇ ਆ ਹੁਣ ਤਾਂ ਸਾਰਾ ਦਿਨ ਹੁੰਦਾ ਸੀ ਥੋੜੀ ਬੋਤੀ ਵਾਕਿੰਗ ਵਗੈਰਾ ਕੁਛ ਕਰ ਵੀ ਲਈ ਦੀ ਸੀ ਮੋਰਨਿੰਗ ਚ ਉੱਠ ਕੇ, ਹੁਣ ਟਾਈਮ ਨੀ ਮਿਲਦਾ ਹੈਗਾ ਹਾਂਜੀ।
ਹੂੰ
ਹੋਰ ਤੁਸੀਂ ਕਰਦੇ ਹੋ ਵੋਕਿੰਗ ਵਗੈਰਾ। ਹਜੇ ਤਾਂ ਫਿਲਹਾਲ ਕਿਤੇ ਵੀ ਨੀ, ਨਈ-ਨਈ ਹਜੇ ਤਾਂ ਕਿਤੇ ਵੀ ਨਈ ਗਈ ਹੈਗੀ। ਗੇ ਹਾਂਜੀ।
ਅੱਛਾ ਅੱਛਾ।
ਹਾਂਜੀ।
ਹੋਨ
ਹੋਰ ਬਸ ਮੈਂ ਹੀ ਮਿਸ ਕਾਲ ਕਰਨੀ ਪੈ ਗੀ।
ਛੁੱਟੀਆਂ ਦਾ ਕੰਮ ਵੀ ਬਸ ਚੱਲ ਰਹੇ ਆ ਬੱਚੇ ਕਰੀ ਜਾ ਰਹੇ ਆ ਵਿੱਚ-ਵਿੱਚ ਤੁਹਾਨੂੰ ਪਤਾ ਉਹ ਕੰਮ ਤਾਂ ਘੱਟ ਘੱਟ ਈ ਕਰਦੇ ਛੋਟੀਆਂ ਚ ਫੇਰ ਸਕੂਲ ਚ ਹੁੰਦਾ ਵੀ ਚਲੋ ਛ- ਸੱਤ ਘੰਟੇ ਬੱਚੇ ਕੱਢ ਲੈਂਦੇ ਨੇ।
ਸਹੀ ਗੱਲ ਐ, ਸਹੀ ਗੱਲ ਐ, ਬੱਚਿਆਂ ਨੇ ਵੀ ਥੋੜਾ ਚਲੋ ਇੰਜੋਏ ਵਗੈਰਾ ਕਰਨਾ ਹੁੰਦਾ। ਹੂੰ ਬਸ ਜੋ ਕੁਝ ਜਿਵੇ ਵੀ ਇਹ ਮੋਡਲਸ ਵਗੈਰਾ ਹੋਣਗੇ ਉਹ ਸਾਨੂੰ ਬਣਾਣੇ ਪੈਣਗੇ, ਬੱਚੇ ਤੇ ਬਾਕੀ ਦੇ ਬੱਚੇ ਕਰ ਈ ਲੈਣਗੇ।
ਹਾਜੀ ਓ, ਬੋਤ ਸਹੀ ਐ ਫੇਰ
ਹੂੰ
ਹੋਰ ਕੀ ਬਸ।
ਤੁਆਡੀ ਯੋਗਾ ਸਹੀ ਚੱਲ ਰਹੀ ਹੈ, ਮੋਰਨਿੰਗ ਵਾਕ, ਈਵ-ਈਵਨਿੰਗ ਵਾਕ ਕਰ ਰਹੇ ਓ?
ਮੋਨਿੰਗ ਵਾਕ ਤਾ ਯੋਗਾ ਤਾਂ ਪਹਿਲਾਂ ਡੇਲੀ ਕਰਦੇ ਸੀਗੇ ਦੇਖੋ ਹੁਣ ਮਗਰ ਥੋੜਾ ਟਾਈਮ ਨੀ ਨਿਕਲ ਪਾ ਰਿਹਾ ਹੈਗਾ ਨਾ। ਥੋੜਾ ਬਿਜੀ ਸ਼ਡਿਊਲ ਚੱਲ ਰਿਹਾ ਐ, ਹੋਰ ਕਿਆ। ਹਾਂਜੀ।
ਹੂੰ ਨਈ ਆਪਣੇ ਸਰੀਰ ਵਾਸਤੇ 'ਤੇ ਕੱਢਣਾ ਈ ਪੇਗਾ ਤੁਹਾਨੂੰ, ਹਾਂਜੀ-ਹਾਂਜੀ।
ਹੈ ਉਹੀ ਤਾਂ ਹੈ ਜੇ ਸਰੀਰ ਸਈ ਹੋਏਗਾ ਤਾਂ ਈ ਕੰਮ ਹੋਣਗੇ।
ਸਈ ਗੱਲ ਐ ਇੰਨੀ ਭਗ ਦੌੜ ਭਰੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਵਸਤੇ ਟਾਈਮ ਨੀ ਕੱਢਾਂਗੇ 'ਤੇ ਬਾਅਦ ਚੋਂ ਬੜਾ ਪਛਤਾਨਾ ਪਏਗਾ ਸਾਨੂੰ।
ਹੋਰ ਕੇਆ ਏ ਤਾਂ ਹੈ ਆ।
ਕਿਉਕਿ ਅ ਸਾਡਾ ਲਾਈਫ ਸਟਾਈਲ ਈ ਇੰਨਾ ਗੰਦਾ ਹੋ ਚੁੱਕਿਆ ਦਾ ਐ। ਸਾਡਾ ਬੈਨ ਦੇ ਪੋਸ ਚਰ ਈ ਇੰਨੇ ਗ਼ਲਤ ਹੋ ਚੁੱਕੇ ਦੇ ਨੇ ਖਾਣ ਪੀਣ ਦਾ ਵੀ ਸਾਡਾ ਹਿਸਾਬ ਕਿਤਾਬ ਬੜਾ ਹੋਰ ਹੋ ਚੁੱਕਿਆ ਦਾ ਐ।
ਹੋਰ ਕੇਆ।
ਹੂੰ ਔਰ ਅਗਰ ਆਪਣੇ ਸਰੀਰ ਚੋਂ ਅਸੀਂ ਆਪਣਾ ਪਸੀਨਾ ਦਾ ਜਰਾ ਜੇਆ ਵੀ ਨੀ ਕੱਢਦੇ, ਨਾਲੇ ਈ ਅਸੀਂ ਏ ਸੀ 'ਚ ਬੈ ਜਾਂਨੇ ਆ ਜਾ ਕੇ। ਔਰ ਟੁਰਦੇ ਅਸੀ ਜਰਾ ਜੇ ਵੀ ਨੀ ਐਕਟੀਵਾ ਤੋਂ ਚੱਲੇ 'ਤੇ ਐਕਟੀਵਾ ਤੋਂ ਉਤਰੇ 'ਤੇ ਐਕਟੀਵਾ 'ਤੇ ਈ ਬੈਠੇ।
ਹੋਰ ਕੇਆ ਅੱਗੇ ਹੁੰਦਾ ਸੀ ਦੇਖੋ ਕਿੰਨੇ-ਕਿੰਨੇ ਕਿਲੋਮੀਟਰ ਹਨਾ ਲੋਕ ਤੁਰ-ਤੁਰ ਕੇ ਚੱਲ ਜਾਂਦੇ ਸੀਗੇ ਬਟ ਹੁਣ ਤਾਂ ਬਿਲਕੁੱਲ ਵੀ ਨੀ ਹੋਰ ਕਿਆ।
ਹਾਂਜੀ-ਹਾਂਜੀ ਪਹਿਲੇ 'ਤੇ ਅਸੀਂ ਸਕੂਲਾਂ ਦੇ ਵਿੱਚ ਵੀ ਪੈਦਲ ਜਾਂਦੇ ਹੁੰਦੇ ਸੀ ਕਿੰਨੀ-ਕਿੰਨੀ ਦੂਰ ਸ ਕੂਲ ਹੁੰਦੇ ਸੀ ਸਾਡੇ। ਹੁਣ 'ਤੇ ਅੱਜ-ਕੱਲ ਦੇ ਬੱਚੇ ਪਹਿਲੇ ਚਲੋ ਸਾਈਕਲ ਹੈਗੀ ਸੀ ਚਲੋ ਥੋੜੀ ਓ ਵੀ ਐਕਸਰਸਾਈਜ਼ ਹੁੰਦੀ ਈ ਸੀ। ਹੁਣ 'ਤੇ ਐਕਟੀਵਾ ਜਿਹੜੇ ਛੋਟੇ ਤੋਂ ਛੋਟੇ ਬੱਚੇ ਨੇ ਵੀ ਐਕਟੀਵਾ ਲਿੱਤੀ ਦੀ ਐ।
ਹਾਂਜੀ ਏ ਤਾਂ ਹੈ ਅੱਗੇ ਹੁੰਦਾ ਸੀ ਵੀ ਚਲੋ ਘਰ ਦੇ ਕੰਮ ਵੀ ਆਪਾਂ ਕਰਦੇ ਸੀ ਥੋੜਾ ਬੋਝ ਵਗੈਰਾ ਹਨਾ ਬੋਝ ਘਰ ਆਲੇ ਕਰਦੇ ਸੀਗੇ ਤਾਂ ਜੋੋਰ ਵੀ ਲੱਗਦਾ ਸੀ, ਬੋਡੀ ਨੂੰ ਪਸੀਨਾ ਵੀ ਆਂਦਾ ਸੀ ਬਟ ਹੁਣ ਤਾਂ ਸਾਰਾ ਕੁਛ ਟੈ ਕਨੋਲੋਜੀਸ ਆ ਗਈਆਂ ਨੇ ਬਹੁਤ ਜਿਆਦਾ ਹੁਣ ਤਾਂ ਜਿਵੇਂ ਚਾਂਡਿੰਗ ਪੋਚੇ ਵਗੈਰਾ ਲਗਾਂਦੇ ਅੱਗੇ ਬੈਠ ਕੇ ਲਗਾ
ਸਈ ਗੱਲ ਐ, ਸਈ ਗੱਲ ਐ ਹਾਂਜੀ-ਹਾਂਜੀ, ਉਹੀ ਤਾਂ ਨਾ ਜਿਵੇਂ ਜਿਵੇਂ ਟਾਈਮ ਬਦਲ ਰੇਆ ਉਵੇਂ-ਉਵੇਂ ਹਰ ਏਕ ਚੀਜ਼ ਬਦਲ ਰੀ ਏ। ਅਸੀਂ ਵੱਡੇ ਹੋ ਰੇ ਆ ਸਾਡੇ ਨਾਲ ਸਾਰੀਆਂ ਚੀਜ਼ਾਂ ਵੀ ਨਾਲੋਂ ਨਾਲ ਚੇਂਜ ਹੋ ਰੀ ਐ।
ਹੋਰ ਕਿਆ।
ਹੂੰ। ਪਹਿਲੇ ਸਾਡੇ ਟਾਈਮ ਵਿੱਚ ਇੱਕ ਕੰਪਿਊਟਰ ਆਇਆ ਸੀ ਸਕੂਲ ਵਿਚ 'ਤੇ ਸਾਨੂੰ ਵੇਖ ਕੇ ਕਿੰਨਾ ਲੱਗਦਾ ਸੀ ਕਿ ਵੀ ਏ ਕਿਵੇਂ ਦੀ ਚੀਜ਼ ਹੈਗੀ ਐ 'ਤੇ ਹੁਣ 'ਤੇ ਹਰ ਇੱਕ ਦੇ ਹੱਥ ਦੇ ਵਿੱਚ ਕੰਪਿਊਟਰ ਹੈਗਾ।
ਹਾਂਜੀ ਏ ਤਾਂ ਹੈ।
ਹੂੰ ਛੋਟੇ ਤੋਂ ਲੈ ਕੇ ਵੱਡੇ ਬੱਚੇ ਸਭ-ਸਭ ਜਿੰਨੀ ਮਰਜ਼ੀ ਏਜ਼ ਤੋਂ ਲਗਾਲੋ ਬਸ ਫ਼ੋਨ ਦੇ ਵਿੱਚ ਈ ਵੜੇ ਹੋਏ ਨੇ।
ਹੋਰ ਕੇਆ ਉਹੀ ਤਾਂ ਹੈ ਵੀ ਚਲੋ ਬੱ ਚਿਆਂ ਨੂੰ ਮੁਜਵੇ ਛੁੱਟੀਆਂ ਨੇ ਦੇਖੋ ਥੋੜਾ-ਬੋਤਾ ਸਵੇਰੇ ਹਨਾ ਆਪਣਾ ਗੇਮਜ਼ ਵਗੈਰਾ ਪਲੇਅ ਕਰਨ, ਆਊਟਡੋਰ ਘਰ ਤੋਂ ਬਾਹਰ ਜਾ ਕੇ ਕੁਛ ਸਾਈਕਲਿੰਗ ਵਗੈਰਾ ਕਰਨ ਤਾਂ ਕਿ ਬੋਡੀ ਵੀ ਫਿਟ ਰਵੇ ਥੋੜਾ। ਹੋਰ ਕੇਆ ਜੇ ਹੁਣੇ ਤੋਂ ਧਿਆਨ ਰੱਖਾਂਗੇ ਤਾਂ ਹੋਰ ਕੀ।
ਥੋੜਾ ਇਨਡੋਰ, ਥੋੜਾ ਆਊਟਡੋਰ ਉਨਾਂ ਨੂੰ ਭੇਜਣਾ ਚਾਈਦਾ।
ਹਾਂਜੀ ਔਰ ਐਵੇਂ ਆ ਮੋਰਨਿੰਗ ਵਾਕ ਤਾਂ ਹੁਣ ਮੋਰਨਿੰਗ 'ਚ ਤਾਂ ਹੁਣ ਸੀ ਜਿਵੇਂ ਸੁਬਾ ਮੌਸਮ ਵੀ ਕਿੰਨਾ ਵਧੀਆ ਹੁੰਦਾ ਆ।
ਹੁਣ 'ਤੇ ਬੱਚਿਆਂ ਦਾ, ਹਾਂਜੀ ਟਾਈਮ ਈ ਬਦਲਿਆ ਦਾ ਲੇਟ ਸੋਣਾ, ਲੇਟ ਉੱਠਣਾ ਸਾਰਾ ਸ਼ਡਿਊਲ ਈ ਛੁੱਟੀਆਂ ਕਰਕੇ ਚੇਂਜ ਹੋਇਆ ਦਾ, ਸਕੂਲ ਜਾਂਦੇ ਨੇ 'ਤੇ ਚਲੋ ਏਨਾਂ ਨੂੰ ਪਤਾ ਅਸੀਂ ਹਰ ਇੱਕ ਚੀਜ਼ ਆਪਣੇ ਟਾਈਮ ਦੇ ਅਕੋਰਡਿੰਗ ਕਰਨੀ ਏ।
ਹੋਰ ਕੀ ਏ?
ਹਾਂਜੀ।
ਓਈ ਤਾਂ ਵੀ ਸਕੂਲ ਜਾਂਦੇ ਆ ਤਾਂ ਵਧੀਐ, ਇੱਕ ਆਪਣੀ ਵੀ ਰੂਟੀਨ ਬਣੀ ਹੁੰਦੀ ਆ, ਹਨਾ ਵੀ ਹੁਣ ਹੋਰ ਗਿਆ ਹੁਣ ਬੱਚੇ ਸਕੂਲ ਨੀ ਜਾ ਰੇ ਤਾਂ ਹੁਣ ਅਪਣੀ ਵੀ ਨਾਲ ਰੋਟੀਨ ਖਰਾਬ ਹੋ ਗੀ ਬੱਚਿਆਂ ਦੇ ਨਾਲ।
ਸਹੀ ਗੱਲ ਅਪਣੀ ਰੂਟੀਨ ਸਾ ਸਹੀ ਗੱਲ ਐ, ਸਹੀ ਗੱਲ ਐ। ਹਾਂਜੀ, ਹਾਂਜੀ। ਹਾਂ।
ਹੋਰ ਕਿਆ
ਹੋਰ ਸਭ ਵਧੀਆ। ਪੈਲੇ ਜਨਾਨੀਆਂ ਕਿੰਨੀ-ਕਿੰਨੀ ਦੂਰ ਕੱਪੜੇ ਧੋਣ ਜਾਂਦੀਆਂ ਸੀ ਨਦੀਆਂ ਤੇ, ਥੋੜਾ ਜਾ ਟਾਈਮ ਥੋੜਾ ਜਾ ਅੱਗੇ ਚਲਿਆ ਕਿ ਓਨਾ ਨੇ ਕਾਰ ਅਪ ਣੇ ਧੋਣੇ ਸ਼ੁਰੂ ਕਰਤੇ। ਹੁਣ, ਹੁਣ ਤੇ ਮਸ਼ੀਨਾਂ ਆ ਗੀਆਂ ਦੀਆਂ, ਦੋ ਮਿੰਟ ਏਚ ਕੱਪੜੇ ਆਓ, ਅੱਧੇ ਘੰਡੇ ਚ ਸਾਰੇ ਕੱਪੜੇ ਧੋ ਕੇ ਆ ਜੋ।
ਹਾਂਜੀ। ਬੁਰ
ਇਹਦੇ ਨਾਲ ਜਿਵੇਂ ਥ ਪੈਲੇ ਥਾਪੀ ਵੀ ਮਾਰਦੇ ਹੁੰਦੇ ਸੀ, ਓਹਦੇ ਨਾਲ ਸਰਵਾਈਕਲ ਥੋੜਾ ਸਹੀ ਹੋ ਜਾਂਦਾ ਸੀ।
ਹੁਣ ਤਾਂ ਓਹ ਦਿਖਦੀਓ ਨੀ ਕਿਸੇ ਦੇ ਵੀ, ਹੁੰਦੀ ਓਹ ਨੀ ਹੈਗੀ।
ਹੁਣ ਤੇ ਥਾਪੀ ਕਿਸੇ ਦਾ ਘਰ ਨਜ਼ਰ ਈ ਨੀ ਆਂਦੀ।
ਹਂ ਹੋਰ ਕਿਆ
ਬੌਤ ਕੁਛ ਚੇਂਜ ਹੋ ਗਿਆ ਵੈ।
ਹਾਂਜੀ।
ਹਾਂਜੀ-ਹਾਂਜੀ, ਹੁਣ ਤਾਂ ਬਸ ਸਾਨੂੰ ਅਪਣੇ-ਆਪ ਅਪਣੇ ਸਰੀਰ ਨੂੰ ਸਹੀ ਰੱਖਣ ਅਸਤੇ ਅਪਣੇ ਬੱ ਚਿਆਂ ਨੂੰ ਸਹੀ ਰੱਖਣ ਅਸਤੇ ਯੋਗਾ ਯੋਗਾ ਯਾ ਐਕਸਰਸਾਈਜ਼ ਦੇ ਨਾਲ ਈ ਉਹਨਾ ਨੂੰ ਠੀਕ ਕਰਨਾ ਪੈਣੈ। ਕੁਛ ਬੱਚੇ ਇੰਨਾ ਫਾਸਟ-ਫੂਡ ਖਾਂਦੇ ਐ, ਮੈਂ ਤੇ ਦਿੰਦੀ ਨੀ। ਬ ਲੇਕਿਨ ਫਾਸਟ-ਫੂਡ ਦਾ ਕੰਮ ਵੀ ਬੜਾ ਚੱਲ ਗਿਆ ਦੈ।
ਹੋਰ ਕਿਆ।
ਸਭ ਜੈਦਾ ਸਵਾਦ ਈ ਇਹਨਾਂ ਨੂੰ ਫਾਸਟ-ਫੂਡ ਈ ਲੱਗਦੈ ਰੋਟੀ ਨੂੰ ਤਾਂ ਕੋਈ ਦੇਖਦਾ ਈ ਨੀ।
ਹਾਂਜੀ, ਓਹੀ ਤਾਂ ਹੈ ਨਾ।
ਹਾਂਜੀ। ਸਵਰੇ ਸਕੂਲ ਵੀ ਜਾਣ ਲੱਗਿਆ ਇਹਨਾਂ ਨੂੰ ਭਾਏਂ ਰੋਜ਼ ਈ ਬਰਗਰ ਦੇ ਦੋ। ਰੋਜ਼ ਈ ਸੈਂਡਵਿਚ ਦੇ ਦੋ ਲੈ ਜਾਣਗੇ। ਅਗਰ ਰੋਟੀ ਦਾ ਨਾਮ ਲਵਾਂਗੇ ਤਾਂ ਰੋਟੀ ਸਾਰੀ ਕਾਰ ਈ ਆਏਗੀ।
ਹੋਰ ਕਿਆ।
ਹਾਂਜੀ।
ਓਹੀ ਤਾਂ ਹੈ ਨਾ, ਵੀ ਥੋੜਾ ਬੋਡੀ ਦਾ ਵੀ ਧਿਆਨ ਰੱਖਣਾ ਪੈਣਾ ਏ ਨਾ।
ਸਹੀ ਗੱਲ ਐ।
ਅੱਗੇ ਜਾ ਕੇ ਫੇਰ ਬੱਚਿਆਂ ਨੂੰ ਪ੍ਰੋਬਲਮਸ ਆਂਦੀਆਂ ਨੇ ਫੇਰ ਓ ਦਿੱਕਤ ਆਂਦੀ ਐ। ਹੁਣ ਕਈ ਛੋਟੇ-ਛੋਟੇ ਬੱਚੇ ਦੇਖੋ ਫਾਸਟ-ਫੂਡ ਵਗੈਰਾ ਜਾਦਾ ਖਾਂਦੇ ਕੋਈ ਵੋ ਕਿੰਗ ਵੈਗਾਰਾ ਐਕਸਸਾਈਜ਼ ਨਈ ਕਰਦੇ ਤਾਂ ਓ ਨਾਲ ਕਿਆ ਹੁੰਦਾ ਫਿਰ ਮੋਟਾ ਪਾ ਵਗੈਰਾ ਜੈਦਾ ਆ ਜਾਂਦਾ ਏ।
ਤੇ ਓਨਾ ਨੂੰ ਫੇਰ ਛੋਟੇ-ਛੋਟੇ ਬੱਚੇ ਈ ਤੁਸੀਂ ਵੇਖ ਲੋ ਕਿੰਨਾ ਕਿਸੇ ਨੂੰ ਨੀਜ਼ ਪ੍ਰੋਬਲਮ ਐ, ਕਿਸੇ ਨੂੰ ਸਰਵਾਈਕਲ ਐ ਕਿਸੇ ਨੂੰ ਸ਼ੂਗਰ ਐ, ਕਿਸ ਸੇ ਨੂੰ ਮੈਂ ਤੇ ਸੁਣ-ਸੁਣ ਕੇ ਈ ਹੈਰਾਨ ਹੁੰਦੀ ਰੈਨੀ ਆ ਕੀ ਛੋਟੇ-ਛੋਟੇ ਬੱਚੇ ਈ ਏਨੇ ਐਕਟਿਵ ਨੀ ਹੈਗੇ ਅੱਜ-ਕੱਲ੍ਹ।
ਹੋਰ ਕਿਆ ਲੇਜ਼ੀਨੈਸ ਬੋਤ ਹੁੰਦੀ ਐ ਬੱਚਿਆਂ ਚ, ਜੇੜੇ ਚ ਬੱਚੇਆਂ ਨੂੰ ਥੋੜ੍ਹਾ ਜਾ ਵੀ ਕੈਦੋ ਨਾ ਪਾਣੀ ਵਗੈਰਾ ਲਿਆ ਦੋ ਬੱਚੇ, ਅੱਗੋ ਬੱਚੇ ਕੈਨਗੇ ਨਈ ਮੰਮਾ ਮੈਂ ਨੀ ਕਰਨਾ ਏਦਾਂ ਫੇਰ ਕਰਦੇ ਆ ਬੱਚੇ। ਹੋਰ ਕੀ ਤੁਸੀਂ ਵਾਰ-ਵਾਰ ਕਈ ਜਾਂਦੇ ਓ, ਹੋਰ ਕਿਆ।
ਆ ਹਲੇ ਤੇ ਮੈਂ ਤੇ ਥੋੜਾ, ਬੱਚੇ ਆਪਣਿਆਂ ਨੂੰ ਐਕਸਰਸਾਈਜ਼ ਵਗੈਰਾ ਵੱਲ ਧਿਆਨ ਦਿੱਤਾ ਹੋਇਆ, ਏਨਾਂ ਨੂੰ ਕਰਵਾਂਦੀ ਰੈਨੀ ਆ।
ਹਾਂਜੀ, ਨਈ ਵਧੀਆ ਏ ਕਰਵਾਣੀ ਵੀ ਚਾਈਦੀ ਐ ਏ
ਹਾਂ, ਔਰ ਹੁਣ ਵੇ ਕੁਝ ਛੁੱਟੀਆਂ ਵਿੰਟਰ ਵੈਕੇਸ਼ਨ ਲੱਗੇ ਹੋਏ ਨੇ ਨਾ, ਏਂਦੇ ਵਿੱਚ ਯੋਗਾ ਦੀਆਂ ਕਲਾ ਸ਼ਿਸ ਵੀ ਲੱਗ ਰੀਆਂ ਨੇ, ਕਈ ਕੈਂਪ ਲੱਗੇ ਨੇ ਮੇਰੇ ਕੋਲ ਫੋਨ ਈ ਚ ਉਦੋਂ ਆਇ ਆਏ ਹੋਏ ਸੀ, ਮੈਂ ਕਿਆ ਬੋਤ ਵਧੀਆ ਗੱਲ ਐ। ਕੁਛ ਕੁੱਝ ਲੇਡੀਜ਼ ਵੀ, ਕੁੱਝ ਜੈਂਟਸ ਵੀ, ਕੁੱਝ ਬੱ ਚੇ ਵੀ ਸਭ ਐਸ ਕਲਾਸ ਨੂੰ ਜੁਆਇਨ ਕਰ ਰੇ ਨੇ, ਕੋਈ ਓਨਲਾਈਨ ਜੁਆਇਨ ਕਰ ਰਿਆ ਕੋਈ ਖੁੱਦ ਜਾ ਕੇ ਜੁਆਇਨ ਕਰ ਰਿਆ। ਕਿਓਕੇ ਸਬ ਨੂੰ ਪਤੈ ਕੇ ਬੀ ਸਾਡਾ ਸਰੀਰ ਖ਼ਰਾਬ ਐ। ਜੋ ਅਸੀਂ ਆਪਣੇ ਆਪ ਨੀਆਂ ਵੀ ਤੁਸੀਂ ਇੱਕ ਕਿਸਮ ਦੀਆਂ, ਤੁਸੀਂ ਕੈਮੀਕਲ ਈ ਸਮਝ ਲੋ, ਜਦੋਂ ਖਾਓ ਤੇ ਪੇਨ ਕਿਲਰ ਆਰਾਮ ਏ ਨਈ ਤੇ ਪੰਜ, ਦਸ ਮਿੰਟ ਬਾਦ ਫੇਰ ਵੋਈ ਹਾਲ ਹੋ ਜਾਂਦੈ।
ਹੋਰ ਕਿਆ।
ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਖੁੱਦ ਨੀ ਆਪਣੇ ਹੱਥ ਚ ਰੱਖਾਂਗੇ ਨਾ, ਤਦ ਤੱਕ ਸਾਡੇ ਸਰੀਰ ਦਾ ਕੁਛ ਨੀ ਹੋ ਸਕਦਾ।
ਹਾਂਜੀ। ਜੀ, ਏ ਓਈ ਤਾਂ ਵੀ ਵੋਕਿੰਗ ਵਗੈਰਾ, ਐਕਸਰਸਾਈਜ਼ ਵਗੈਰਾ ਕਰਨੀ ਤਾਂ ਬੋਤ ਜ਼ਰੂਰੀ ਐ।
ਹਾਂਜੀ-ਹਾਂਜੀ।
ਆਪਣੀ ਬੋਡੀ ਐਕਟਿਵ ਰੈਂਦੀ ਐ, ਮਾਇੰਡ ਵੀ ਫਰੈਸ਼ ਰੈਂਦਾ ਹਨਾ, ਮੋਰਨਿੰਗ ਵੋਕ ਕਰਦਿਆਂ ਓਦੋਂ ਪੋਲਿਊਸ਼ਨ ਘੱਟ ਹੁੰਦਾ, ਉ ਕਲਸ ਨੀ ਚੱਲਦੇ ਜਾਦਾ।
ਹਾਂਜੀ, ਹਰ ਇੱਕ ਪੋਲਿਊਸ਼ਨ ਘੱਟ ਹੁੰਦਾ, ਹਾਂਜੀ-ਹਾਂਜੀ।
ਹੁਣ ਵੈਸੇ ਵੀ ਕੀ ਪਿੰਡ ਵਾਲੇ ਤਾਂ ਹੁਣ ਵੀ ਦੇਖੋ ਜਲਦੀ ਉੱਠ ਜਾਂਦੇ ਨੇ, ਸਵੇਰੇ ਤਿੰਨ-ਚਾਰ ਵਜੇ ਉੱਠ ਜਾਂਦੇ ਨੇ ਬਟ ਸ਼ੈਰਾਂ ਵਾਲੇ ਜੇੜੇ ਹੁੰਦੇ ਨੇ ਓ ਨੀ ਉੱਠਦੇ ਹੈਗੇ, ਜਲਦੀ।
ਲਿੱਦਾਂ ਹੋਇਆ ਦੇਖੋ ਇੱਕ ਨੂੰ ਦੇਖ ਕੇ ਨਾ ਦੂਜਾ ਬੰਦਾ ਵੀ ਹੁੰਦਾ, ਹੁਣ ਜਦੋਂ ਅਸੀਂ ਟੀਮ ਨਾਲ ਜਾਵਾਂਗੇ ਨਾ ਜਿਵੇਂ ਫਰੈਂਡਸ ਹੋਗੀਆਂ ਸਾਰੀਆਂ, ਅਸੀਂ ਸੋਚਦੇ ਆ, ਚੱਲ ਏਨੂੰ ਨਾਲ ਲੈ ਜਾਂਨੇ ਆ ਓਸ ਟਾਈਮ ਉੱਠਿਆ ਜਾਂਦਾ, ਕੱਲੇਪਨ 'ਚ ਤੇ ਕੁੱਝ ਕੀਤਾ ਈ ਨੀ ਜਾਂਦਾ।
ਹੋਰ ਓ ਵੀ ਪਤਾ ਕਿਆ ਏ। ਆਪਾਂ ਖੁੱਦ ਈ ਮੀਂਜ ਇਕ ਦੂਸਰੇ ਦਾ ਸਾਥ ਦੇਖਦੇ ਆ ਨਾ, ਓਹੀ ਆਪਾਂ ਕੱਲੇ ਦੀ ਆ ਤ ਪਾਈਏ ਤੇ ਜਾਦਾ ਬੈਟਰ ਐ।
ਸਈ ਗੱਲ ਐ, ਸਾਨੂੰ ਆਪਣੇ-ਆਪ ਵਿਚ ਕੱਲੇ ਨੂੰ ਈ ਜਾ ਚੱਲਣਾ ਪਏਗਾ, ਹੁਣ ਜੇ ਅਗਰ ਚਲੋ ਵਧੀਆ ਗੱਲ ਐ ਅਗਰ ਅਸੀਂ, ਇੱਕ ਸਾਰੇ ਕੱਠੇ ਹੋ ਕੇ ਜਾਂਨੇ ਆ ਤੇ। ਅਗਰ-ਅਗਰ ਸਾਰੇਆਂ ਦੇ ਨਾਲ ਰਵਾਂਗੇ ਤੇ ਅਸੀਂ ਆਪਣੇ ਆਪ ਨੂੰ ਤਾਂ ਦੇਖ ਈ ਨੀ ਪਾਵਾਂਗੇ। ਅਗਰ ਓ ਜਾਏਗੀ ਤੇ ਮੈਂ ਜਾਵਾਂਗੀ, ਅਗਰ ਓ ਨੀ ਜਾਏਗੀ ਤੇ ਮੈਂ ਨੀ ਜਾਵਾਂਗੀ। ਨੁਕਸਾਨ ਤਾਂ ਸਾਡਾ ਈ ਏ ਨਾ।
ਹੋਰ ਕਿਆ।
ਹਾਂਜੀ, ਹਾਂ।
ਉਹੀ ਹੈ ਵੀ ਵੋਕਿੰਗ, ਮੈਂ ਤਾਂ ਖੁਦ ਹੁਣ ਥੋੜਾ ਸਟਾਰਟ ਕਰੂੰਗੀ ਵੀ ਟਾਈਮ ਕੱਢ ਕੇ ਹਨਾ ਐਵੇਂ, ਐਂਵੇ ਵੀ ਸਰੀਰ ਵਧੀਆ ਚੱਲਦਾ ਰਹਿੰਦਾ ਫੇਰ ਵੋਕਿੰਗ ਵਗੈਰਾ ਕਰਾਂਗੇ ਤਾਂ, ਹੋਰ ਕਯਾ ਹੁਣ ਅੱਗੇ ਜਿਵੇਂ ਹੁਣ ਆਪਣੀ ਵੀ ਚਲੋ ਉਮਰ ਤਾਂ ਹਰੇਕ ਦੀ ਹੁੰਦੀ ਹੋ ਹਨਾ ਵੀ ਤਾਂ ਪ੍ਰੋਬਲਮਸ ਨਾ ਆਣ।
ਹਾਂਜੀ, ਹਾਂਜੀ
ਕੱਲ ਬਿਮਾਰੀਆਂ ਕਿੰਨੀਆ ਜ਼ਿਆਦਾ ਲਗ ਰੀਆਂ ਨੇ ਜਿਹੜੀਆਂ ਆਪਾਂ ਨਹੀਂ ਸੁਣੀਆਂ ਉਹ ਵੀ ਡਿਪ੍ਰੈਸ਼ਨ ਵਗੈਰਾ ਦੀ ਬਿਮਾਰੀਆਂ ਕਿੰਨੀਆਂ ਜ਼ਿਆਦਾ ਹੋ ਰਹੀਆਂ ਨੇ, ਹਾਰਟ ਅਟੈਕ ਵਗੈਰਾ ਹੋ ਹੁੰਦੇ ਹੈ।
ਇਹ ਸਬ ਜਿਵੇਂ ਹੁਣ ਤੁਸੀਂ ਖੁੱਦ ਈ ਵੇਖੋ ਕਿੰਨੇ- ਕਿੰਨੇ ਗੰਦੇ, ਗੰਦੇ ਤੇਲਾਂ ਦੇ ਵਿੱਚ ਸਮੋਸੇ ਈ ਲਗਾਲੋ ਇੰਨੇ-ਇੰਨੇ ਗੰਦੇ ਤੇਲ ਦੇ ਅੰਦਰ ਔ ਕਰ ਕਰਕੇ ਦਿੰਦੇ ਰਹਿੰਦੇ, ਕੋਈ ਵਧੀਆ ਈ ਦੁਕਾਨ ਹੋਏਗੀ ਜਿਥ ਥੇ ਵਧੀਆ ਬਣਦੇ ਐ ਤੇ ਨਹੀਂ ਤੇ ਜੇ ੜੀ ਤੇ ਆਮ ਦੁਕਾਨ ਨਾ ਤੇ ਚਲੇ ਜਾ ਜਾਓ ਕਿਸੇ ਨੂੰ ਜਲਦੀ ਹੋ ਜਾਂਦੀ ਐ, ਘਰ ਗੈਸਟ ਆ ਜਾਂਦੇ ਹੂਣ ਗੈਸਟ ਦੇ ਸਾਹਮਣੇ ਅਸੀਂ ਗੈਸਟ ਟ ਨੂੰ ਦਾੰਗੇ ਖੁਦ ਨੀ ਖਾਵਾਂਗੇ ਔ ਕੇ ਗਾ ਪਤਾ ਨੀਉਂ ਨਹੀਂ ਖਾ ਰਹੇ। ਤੇ ਉਹਦੇ, ਉਹਦੇ ਵਾਸਤੇ ਵੀ ਤੇ ਵੇਖੋ ਕਿੰਨਾ ਔਹ ਗੰਦਾ ਤੇਲ ਸਾਡੇ ਅੰਦਰ ਈ ਜਾ ਰਿਹਾ ਹੋਰ ਕੀ ਕਰ ਰੇਆ।
ਹਾਂਜੀ, ਹੋਰ ਕਿਆ ਮੈਂ ਵੀ ਹੁਣ ਬੱਸ, ਵਸ ਸਟਾਰਟ ਕਰਨੀ ਆ, ਮੈਂ ਥੋਡੇ ਨਾਲ ਹੀ ਚੱਲੈਯ ਕਰੂੰਗੀ। ਪਾਂ ਦੋਨੋ ਚੱਲਿਆ ਕਰਾਂਗੇ ਹੋਰ ਕਯਾ, ਹਾਂਜੀ।
ਆਪਣੇ ਸਰੀਰ ਵਾਸਤੇ ਜੇ ਕੁਛ ਨਾ ਕੁਛ ਕਰਨ ਹਾਂਜੀ, ਹਾਂਜੀ ਬੋਹਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ ਮੈਨੂੰ ਵੀ ਵਧੀਆ ਲੱਗਿਆ, ਓਕੇ ਵੀ ਸਸ਼ਿ ਸ਼ੀ
ਔਕੇ ਜੀ ਸਸ਼ਿ ਰੀਕਾਲ ਔਕੇ।